ਹੈਲੋ!
ਆਵਾਜ਼ ਆ ਰਹੀ ਤੁਹਾਨੂੰ ਮੇਰੀ?
ਹਾਂਜੀ-ਹਾਂਜੀ ਆ ਰੀ ਏ।
ਹਾਂਜੀ, ਸਤਿ ਸ੍ਰੀ ਅਕਾਲ, ਠੀਕ ਹੋ ਤੁਸੀਂ?
ਹੰਜੀ ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ, ਹੋਰ ਕੀ ਕਰਦੇ ਪਯੋ ਹੋ?
ਬਸ ਬੈਠੀ ਹਾਂ, ਤੁਸੀਂ ਦੱਸੋ?
ਮੈਂ ਵੀ ਠੀਕ, ਮੈਂ ਵੀ ਬਸ ਫ੍ਰਰੀ ਹੋਈ ਸੀ, ਮੈਂ ਹੂਣ-ਸੑਰੋਟੀ ਸ਼ੋਟੀ ਬਣਾ ਕੇ। ਮੈਂ ਕਿਆ ਚਲੋ, ਤਆਣੁ ਪੁਛਾ ਤੁਹਾਡੀ ਮੰਮਾ ਦੱਸ ਰਹੇ ਸੀ, ਤੁਹਾਡੀ ਐਡਮਿਸ਼ਨ ਦਾ ਬੜਾ ਚੱਕਰ ਬਣਿਆ ਹੋਇਆ ਸੀ। ਮੈਂ ਕਿਹਾ ਚਲੋ ਪੁੱਛ ਲਾਂ।
ਹਾਂ, ਬਹੁਤ ਜ਼ਿਆਦਾ ਚੱਕਰ ਪਿਆ।
ਰੋਟੀ ਖਾ ਲਈ ਤੁਸੀਂ, ਬ੍ਰੇਕਫਾਸਟ, ਕੀ ਬਣਾਇਆ।
ਪੂੜੀ ਆਲੂ।
ਵਆ ਜੀ ਵਾਅ।
ਤੁਂ ਤੁਸੀਂ ਕੀ ਖਾਧਾ।
ਮੈਂ ਬਸ ਕੁਛ ਨੀ ਮੈਂ ਕੋਫੀ ਬਣਾਈ ਸੀ, ਮੈਂ ਬ੍ਰੇਕਫਾਸਟ ਨਈ ਕਰਦੀ। ਲਾਈਟ ਕਰਦੀ ਆ ਥੋੜਾ ਹੂੰ ਕਾਫੀ ਬਣਾਈ ਸੀ। ਹਾਂ ਮੇਰਾ ਬਰੰਚ ਹੀ ਹੁੰਦਾ ਆਲਮੋਸਟ।
ਅੱਛਾ-ਅੱਛਾ ਔਰ
ਬਸ ਜੀ ਮੈਂ ਵਧੀਆ ਕੀ ਫਿਰ ਤੁਹਾਡੀ ਹੋ ਗਈ ਐਡਮਿਸ਼ਨ।
ਨਈ ਹਜੀ ਨਈ ਹੋਈ।
ਹਜੇ ਨਈ ਹੋਈ।
ਨਹੀਂ ਨਹੀਂ।
ਬਹੁਤ ਟਾਈਮ ਹੋ ਗਿਆ ਮੈਂ ਸੁਣਿਆ ਤੁਸੀਂ ਕਾਫੀ ਤੁਹਾਨੂੰ ਅਹ ਪ੍ਰੋਬਲਮਸ ਹੋ ਗਈਆਂ ਸੀ ਐਡਮਿਸ਼ਨ ਵਾਸਤੇ।
ਰਿਜ਼ਲਟ ਲੇਟ ਆਇਆ ਨਾ ਫਿਰ ਕੌਸਲਿੰਗ ਵੀ ਲੇਟ ਸਟਾਰਟ ਟ ਹੋਈ ਉਦੇ ਅਸਤੇ ਫਿਰ ਐਡਮਮੀਸ਼ਨ ਵੀ ਲੇਟ ਹੁੰਦੀ।
ਹੁੰਦੀ ਆ, ਐਹ ਕੋਈ ਨਵੀਂ ਚੀਜ਼ ਸੁਣ ਰਹੀ ਹੈ ਮੈਂ ਕੌਂਸਲਿੰਗ ਦੀ। ਮਤਲ ਜਦੋਂ ਅੱਸੀ ਸਟੱਡੀ ਕਰਦੇ ਸੀ ਅੱਛਾ ਅੱਛਾ ਐ ਹੁਣ ਈ ਸਟਾਰਟ ਕਿਉਕ ਜਦੋਂ ਅੱਸੀ ਕਰਦੇ ਹੁੰਦੇ ਸੀ ਜਦੋਂ ਮੈਂ ਆਪਣੀ। ਗ੍ਰਜੂਏਸ਼ਨ ਕੀਤੀਏ ਤਾਂ ਮੇਰਾ ਕੋਈ ਕਾਸਲਿੰਗ ਵਾਲਾ ਨੀ ਹੁੰਦਾ ਸੀ। ਕੀ ਏਦਾਂ ਦਾ ਕੁਛ ਲਾਈਕ ਕੋਈ ਫੋਮ ਕੇਂ ਨਾ ਅਸੀਂ ਹਾਂ ਅਸੀ ਇੱਕ ਐਡਮਿਸ਼ਨ ਫੋਮ ਫਿਲ ਕਰਦੇ ਸੀ। ਤੇ ਉਹਦੇ ਚ ਸਾਨੂੰ ਰੈਫ ਰੈਫਰਸਿਸ ਪੁੱਛੀਆਂ ਜਾਂਦੀਆਂ ਸੀ। ਕਿ ਤੁਹਾਡੀ ਕੀ ਪ੍ਰੈਫਰਸ ਸੀ ਅਸੀਂ ਫਿਰ ਓਦਾਂ ਹੀ ਹੁੰਦਾ ਸੀ।
ਨੀ ਨੀ ਇਹ ਮਤਲਬ ਹੁੰਦਾ ਇਹਦਾ ਮਤਲਬ ਹੁੰਦਾ ਕਿ ਮੈਰਿਡ ਲਿਸਟ ਚਾਂਦੀਏ ਤਿੰਨ। ਤੇ ਆਪਣੇ ਰੈਂਕ ਅਤੇ ਪਰਸੈਂਟੇਜ ਦੇ ਹਿਸਾਬ ਨਾਲ ਨਾਮ ਆਦਾ। ਜ਼ੇਦੇ ਬਹੁਤ ਜ਼ਿਆਦਾ ਹੋਣਗੇ ਉਹਦੀ ਪਹਿਲੀ ਲਿਸਟ 'ਚ ਆਏਗਾ।
ਅੱਛਾ, ਮਤਲਬ ਲਿਸਟ ਵਾਲਾ ਸਾਡਾ ਵੀ ਨਿਕਲਿਆ ਸੀ ਹਾਂ ਮੈਨੂੰ ਯਾਦ ਆਇਆ। ਹਾਂ ਸਾਡੀ ਵੀ ਤਿੰਨ ਲਿਸਟਸ ਨਿਕਲੀਆਂ ਸੀਗੀਆਂ ਇਹਦੀਆਂ ਐਡਮਿਸ਼ਨ ਵਾਸਤੇ। ਮੇਰਾ ਵੀ ਆਇਆ ਸੀ ਕੋਾਲਜ ਚ ਨਾਮ ਜਿੱਥੇ ਮੈਂ ਜਾਣਾ ਚਾਹੁੰਦੀ ਸੀ ਬਟ ਮੇਰੀ ਫਰੈਂਡ ਸੀਗੀ ਉਸ ਟਾਈਮ ਤੇ ਮੇਰੀ ਬੈਸਟ ਫਰੈਂਡ ਬਣ ਗਈ ਸੀ ਉਹ, ਤੇ ਓਦਾ ਆਇਆ ਨੀ ਓਦਾ ਕਿਉਂਕਿ ਉਹਦੀ ਪਰਸਟੇਜ ਕਾਫੀ ਘੱਟ ਸੀ। ਤੇ ਉਹਦਾ ਤਾਂ ਆਇਆ ਹੀ ਨੀ ਨਾਮ ਉਸ 'ਚ। ਤੇ ਉਹਦੇ ਚੱਕਰਾਂ'ਚ ਫਿਰ ਮੈਨੂੰ ਵੀ ਆਪਣੀ ਐਡਮਿਸ਼ਨ ਉਸ ਕੋਲਜ ਚ ਨੀ ਕਰਵਾਈ ਫਿਰ ਮੈਂ। ਕਿਉਂਕਿ ਉਹ ਕੋਾਲਜ ਥੋੜਾ ਨਾ ਦੂਰ ਸੀ ਮੇਰੇ ਘਰ ਤੋਂ ਤੇ ਮੈਨੂੰ ਚਾਹੀਦਾ ਸੀ ਕਿ ਚੱਲ ਮੇਰਾ ਸਾਥ ਹੋਏਗਾ ਤੇ ਮੈਂ ਉਹਦੇ ਨਾਲ ਆ ਜਾਵਾਂਗੀ। ਫ਼ਿਰ ਫਰੈਂਡਸ਼ਿਪ ਤੁਹਾਨੂੰ ਪਤਾ ਬੜਾ ਕੰਮ ਖਰਾਬ ਵੀ ਕਰਦੀ ਕਦੀ ਕਦੀ। ਉਹਦੇ ਚੱਕਰਾਂ 'ਚ ਮੈਂ ਗਈ ਨੀ ਉਸ ਕੋਾਲਜ 'ਚ। ਮੈਂ ਦੂਸਰੇ ਕੋਲਜ ਚ ਕਰਵਾਈ, ਬਹੁਤ ਛਾ ਕੀਤਾ ਬਹੁਤ ਅੱਛਾ ਕੀਤਾ। ਕੋਈ ਨੀ ਫਰੈਂਡ ਜ਼ਰੂਰੀ ਵੀ ਹੁੰਦੇ ਨੇ ਨੋ ਡਾਊਟ। ਹਾਂਜੀ-ਹਾਂਜੀ, ਅੱਛਾ-ਅੱਛਾ। ਹਾਂ ਡੈਫਿਨੇਟਲੀ ਨਵੇਂ ਫ੍ਰੈਂਡਸ ਬਣਾਓ ਸਗੋ ਅੱਛਾ ਹੈ। ਫਰੈਂਡਸ ਵੀ ਜ਼ਰੂਰੀ ਹੁੰਦੇ ਨੇ ਥੋੜਾ ਸਮਾਂ ਅੱਛਾ ਨਿਕਲ ਜਾਂਦਾ ਹੈ ਸਾਡਾ ਐਸੀ ਗੱਲ ਨਹੀਂ ਹੈ। ਬੱਟ ਹਾਂ ਪਰ ਉਹ ਫਰੈਂਡਜ ਬਣਾਓ ਤੇ ਤੁਹਾਡੇ ਤੁਹਾਡੇ ਗੋਲਜ਼ ਨੂੰ ਅਪਵਰਡ ਤਰਫ ਕਰੇ ਤੁਹਾਨੂੰ ਹੋਰ ਵਧਾਵਾ ਦੇਣ। ਤੁਹਾਨੂੰ ਡਾਊਨ ਤਰਫ ਨਾ ਖਿੱਚਣ ਏਦਾ ਦਾ ਫਰੈਂਡ ਸਰਕਲ ਹੋਣਾ ਜ਼ਰੂਰੀ ਹੈ।
ਹਾਂ ਕੋਸ਼ਿਸ਼ ਤੇ ਪੂਰੀ ਹੈ ਮੇਰਾ ਕੋਰਸ ਹੀ ਆ ਹੋ ਜਾ ਨਾ ਉਹਦੇ ਚ ਲੋਕੀ ਵੀ ਇੰਝ ਲੱਭਦੇ ਨੇ।
ਨਹੀਂ ਜ਼ਰੂਰੀ ਨਹੀਂ ਹੈਗੀ ਜ਼ਰੂਰੀ ਨਹੀਂ ਹੈ ਕਿ ਪੜ੍ਹਨ ਵਾਲੇ ਹੀ ਬੱਚੇ ਬੀਟੈਕ ਹੋਣ ਕਈ ਵਾਰੀ ਬੱਚੇ ਸ਼ੋ ਔਫ ਵਾਸਤੇ ਵੀ ਬੀਟੈਕ ਲੈਂਦੇ ਜੇ ਅਗਰ ਤੁਸੀਂ ਬੀ ਟੈਕ ਕਰ ਰਹੇ ਹੋ ਤੁਹਾਡਾ ਕੋਈ ਮੋਟਿਵ ਹੋਏਗਾ ਤੁਸੀਂ ਤਾਂ ਕਰ ਰਹੇ ਹੋ ਪਰ ਕਈ ਬੱਚੇ ਐਸੇ ਹੁੰਦੇ ਨੇ ਜੋ ਫੈਮਿਲੀ ਪ੍ਰੈਸ਼ਰ ਦੇ ਵਿੱਚ ਆ ਕੇ ਕਰਦੇ ਨੇ, ਤੇ ਓਹ ਫੇਰ ਓਹ ਬਿਲਕੁਲ ਫੋਕਸਡ ਨਹੀਂ ਹੁੰਦੇ ਆਪਣੀ ਸਟੱਡੀ ਦੇ ਨਾਲ ਯਾਂ ਕੁਛ ਐਸੇ ਹੁੰਦੇ ਨੇ ਕਿ ਜੋ ਬਹੁਤ ਇੰਟੈਲੀਜੈਂਟ ਹੁੰਦੇ ਨੇ ਬਟ ਨਾਲ ਦੇ ਨਾਲ ਓਹ ਆਪਣੀ ਜ਼ਿੰਦਗੀ ਨੂੰ ਦੂਸਰੇ ਪਾਸੇ ਵੀ ਪ੍ਰੋਪਰਲੀ ਇਨਵੋਲਟ ਰਹਿੰਦੇ ਨੇ ਐਨਜੋਇਮੈਂਟ ਹੋਰ ਵੀ ਕੁਝ ਚੀਜ਼ਾਂ ਕਲਾਸਿਜ ਬੰਕ ਕਰਨੀਆਂ ਓਹ ਸਭ ਚੀਜ਼ਾਂ ਤਰਫ ਵੀ ਰਹਿੰਦੇ ਨੇ ਬੜੀ ਸਾਰੀ ਕੈਟੇਗਰੀਜ਼ ਮਿਲਣਗੇ ਤੁਸੀਂ ਜਾਓਗੇ ਕਾਲਜ ਦੇ ਵਿੱਚ ਤੁਹਾਨੂੰ ਬਹੁਤ-ਬਹੁਤ ਕੁਛ ਸਿੱਖਣ ਨੂੰ ਮਿਲੇਗਾ ਬਹੁਤ ਕੁਛ ਦੇਖਣ ਨੂੰ ਮਿਲੇਗਾ ਕਿ ਅੱਛਾ ਬੱਚੇ ਐਹੋ ਜੇ ਵੀ ਹੁੰਦੇ ਨੇ ਅੱਛਾ ਕੁਛ ਫੈਮਲੀ ਜੀ਼ਸ ਤਰੀਕੇ ਨਾਲ ਵੀ ਬੱਚਿਆਂ ਨੂੰ ਟਰੀਟ ਕਰਦੀਔਂ ਕਈ ਵਾਰ ਤਾਂ ਤੋਹਾਨੂੰ ਦਿਖੇਗਾ ਕਿ ਹਾਏ ਮੇਰੇ ਪੇਰੈਂਟਸ ਕਿੰਨੇ ਅੱਛੇ ਨੇ ਕਿੰਨੇ ਸਪੋਰਟਿਵ ਨੇ ਤੁਹਾਨੂੰ ਬਹੁਤ ਕੁਝ ਦਿਖੇਗਾ ਕਈਆਂ ਦੇ ਤੇ ਸਟੈਪ ਅ ਸਟੈਪ ਪੇਰੈਂਟਸ ਵੀ ਹੋਣਗੇ ਕਈਆਂ ਦੇ ਕਈਆਂ ਦੇ ਤੇ ਜੋ ਸਗੇ ਮਾ-ਪਿਓ ਹੋਣਗੇ ਓਹ ਵੀ ਓਹਣਾ ਨਾਲ ਬਿਲਕੁਲ ਸਟੈਪ ਪੇਰੈਂਟਸ ਵਰਗਾ ਟ੍ਰਰੀਟ ਕਰਦੇ ਹੋਣਗੇ।
ਨਹੀਂ-ਨਹੀਂ ਮੇਰੇ ਪੇਰੈਂਟਸ ਤਾਂ ਬਹੁਤ ਸਪੋਰਟ ਕਰਦੇ ਆ।
ਨਹੀਂ-ਨੀ ਉਹਨਾਂ ਨੇ ਕੀਤਾ ਤਾਹੀਓ ਤੇ ਤੁਸੀਂ ਇਥੇਤਿਕਨ ਪਹੁੰਚੇ ਔ ਵਰਨਾ ਤੁਹਾਨੂੰ ਪਤਾ ਹੀ ਹੈ ਸਟੱਡੀ ਤੁਹਾਡੀ ਤੁਹਾਨੂ ਕਿੰਨਾ ਈ ਸਟ੍ਰਗਲ ਕਰ ਰਹੇ ਹੋ ਤੁਸੀ ਐਡਮਿਸ਼ਨ ਵਾਸਤੇ ਕਿਉਂਕਿ ਉਹ ਕੌਂਸਲਿੰਗ ਫਾਰਮ ਫਿਲ ਕਰਨੇ ਫੇਰ ਜਾਣਾ
ਹਾਂ ਇੱਕ ਲਿਸਟ, ਇੱਕ ਲਿਸਟ ਤੇ ਨਿਕਲ ਗੀ ਏ ਦੂਸਰੇ ਦਾ ਮੈਂ ਫੋਰਮ ਭਰਿਆ ਕੀ ਪਤਾ ਓਹਦੇ ਚ ਨਾਾਮ ਆਜੇ ਫਿਰ ਓਹ ਪੂਰਾ ਪ੍ਰੋਸੈਸ ਹੋਏਗਾ ਇੱਕ ਹਫ਼ਤੇ ਦੇ ਵਿੱਚ-ਵਿੱਚ ਤੇ ਓਹਦੇ ਚ ਐਡਮਿਸ਼ਨ ਮੇ ਬੀ ਹੋਜੇ।
ਅੱਛਾ ਵਧੀਆ ਫੇਰ ਤੇ, ਵਧੀਆ-ਵਧੀਆ
ਬਟ ਇਹਨੂੰ ਵੀ ਲੱਗ ਜਾਏਗਾ ਇੱਕ, ਇੱਕ-ਦੋ ਮਹੀਨਾ
ਅੱਛਾ, ਹਾਂ-ਹਾਂ ਕਉਂਕਿ ਓਹ ਤਿੰਨ ਲਿਸਟ ਨਿਕਲਦੀ ਪੀਐ ਫੇਰ ਓਦੇਚ ਉਹਣਾ ਨੂੰ ਕੈਟੀਗਰਾਈਜ਼ ਕਰਨੀ ਐਡਮਿਸ਼ਨ ਕਰਨੀਆਂ, ਫੇਰ ਬੱਚਿਆਂ ਨੂੰ ਦੁਬਾਰਾ ਮੌਕਾ ਦੇਣਾ ਕਿ ਬਈ ਇਹਨਾਂ ਨੇ ਓਹ ਫੋਰਮ ਫਿਲ ਕਰਨਾ ਯਾ ਨਹੀਂ ਉਸ ਚੀਜ਼ ਨੂੰ ਤੇ ਟਾਈਮ ਲੱਗਦਾ ਹੀ ਹੈ।
ਹਾਂ ਇਟਲੀ ਚ ਅਜੇ ਕੱਲ ਬੰਦ ਹੋਈ ਐ
ਅੱਛਾ-ਅੱਛਾ
ਹਾਂ ਸਾਰੇ ਕੋਲੇਜ ਦਾ ਇਹੀਓ ਸਿਸਟਮ ਹੈ।
ਤੇ ਜੋ ਗੌਰਮੈਂਟ ਕਾਲੇਜਿਸ ਓਹਨਾਂ ਵਾਸਤੇ ਵੀ ਏਦਾਂ ਹੀ ਨਿਕਲ ਰਹੇ ਯਾ ਸਿਰਫ ਪ੍ਰਾਈਵੇਟ ਵਾਸਤੇ ਇਸ ਤਰ੍ਹਾਂ ਹੈ?
ਨਹੀਂ- ਨਹੀਂ ਗੌਰਮੈਂਟ ਆਸਤੇ ਵੀ ਹੈਗਾ
ਅੱਛਾ-ਅੱਛਾ
ਜਿਨ੍ਹਾਂ ਨੇ ਸਿੰਪਲ ਗ੍ਰੈਜੂਏਸ਼ਨ ਕਰਨੀ ਉਹਣਾ ਆਸਤੇ ਐ ਬੀਟੈਕ ਆਸਤੇ ਅਲੱਗ ਏ ਲਿਸਟ ਹਾਂ ਲਿਸਟ ਅਸੀ ਵੀ ਪੈਲੇ ਪੇਪਰ ਦੇਣੇ-ਦੇਣੇ ਪੈਂਦੇ ਕੰਪੀਟੀਟਿਵ
ਕੌਣਸਾ ਐਗਜ਼ਾ ਓ ਓਹਦੇ ਵਾਸਤੇ ਵੀ ਪੇਪਰ ਦੇਣੈ?
ਹਾਂਜੀ-ਹਾਂਜੀ, ਬੀਟੈਕ ਵਾਲਿਆਂ ਨੂੰ ਜੇ ਕੇ ਸੀ ਟੀ ਦੇਣੈ।
ਅੱਛਾ, ਅੱਛਾ।
ਹਾਂਜੀ, ਜਿਨ੍ਹਾਂ ਨੇ ਲੋਅ ਕਰਨੀ ਏ ਓਹਨਾਂ ਨੂੰ ਸੀ ਵੀ ਟੀ ਦੇਣੈ, ਜੂਟ ਦੇਣੈ।
ਓਹ
ਤੇ ਜੇੜੇ ਓਹ ਸਿੰਪਲ ਗ੍ਰੈਜੂਏਸ਼ਨ ਆਲੇ ਐ ਓਨ ਉਹਨਾਂ ਆਸੇ ਕੁਛ ਨੀ ਐ। ਓਹ ਦੋ ਸੌ ਆਲਾ ਫੋਰਮ ਏ, ਓਸੀ ਮੇ ਪੋਪਰ ਹੋ ਜਾਂਦੈ।
ਅੱਛਾ ਅੱਛਾ, ਨੀ ਦੇਖੋ ਬਈ ਅੱਛਾ ਸਗੋਂ ਇਸ ਤਰ੍ਹਾਂ ਈ ਅਹ ਇਸ ਤਰ੍ਹਾਂ ਜੋ ਹੁੰਦੈ ਨਾ ਮਤਲਬ ਇਸ ਦੇ ਨਾਲ ਕੀ ਹੋਏਗਾ ਜੋ ਡਿਜ਼ਰਵਿੰਗ ਬੱਚੈ ਨਾ ਓਹ ਅੱਗੇ ਵਧੇਗਾ। ਪੈਲੇ ਕੀ ਹੁੰਦਾ ਸੀ ਰਿਸ਼ਵਤ ਨਾਲ ਵੀ ਬੜੇ ਬੱਚੇ ਨਿਕਲ ਜਾਂਦੇ ਸੀ ਯਾ ਬੌਤ ਤੁਸੀਂ ਓਹ ਕੈ ਲੋ ਕਿ ਟਾਈਮ ਪਾਸ ਕਰਨ ਵਾਲੇ ਬੱਚ ਚੇ ਵੀ ਬੜੇ ਹੁੰਦੇ ਨੇ ਨਾ ਕਿ ਜਿਨਾ ਨੇ ਸਿਰਫ ਟਾਈਮ ਪਾਸ ਕਰਨੈ ਜੀ। ਮਾਂ-ਪਿਓ ਅੱਖਾਂ ਤੇ ਮਿੱਟੀ ਪਾਂਦੇ ਨੇ। ਕਿ ਅਸੀਂ ਪੜ੍ਹਨ ਜਾਂਦੇ ਪੇ ਆਂ ਕੋਲੇਜ ਤੇ ਓਹ ਐਹੋ ਜੇਆ ਬੱਚਾ ਕੋਈ ਨੀ ਆਏਗਾ ਹੁਣ ਸਕੁ ਤੁਆਡੀ ਕਲਾਸਿਸ ਦੇ ਵਿੱਚ।
ਇਸ ਵਾਰੀ ਰਿਜ਼ਲਟ ਬੌਤ ਗੰਦਾ ਆਯਾ ਐ ਨਾ, ਡਿਜ਼ਰਵਿੰਗ ਵਾਲਾ ਸਿਸਟਮ ਈ ਨੀ ਸੀ। ਜੋ ਡਿਜ਼ਰਵ ਕਰਦੇ ਆ ਓਹਨਾਂ ਦੇ ਸੈਵਨਟੀ ਫਾਈਵ ਪਰਸੈਂਟ ਵੀ ਆਏ ਆ।
ਅੱਛਾ।
ਹਾਂ, ਜੋ ਨੀ ਕਰਦੇ ਉਹਨਾਂ ਦਾ ਨਾਈਨਟੀ ਫਾਈਵ ਵੀ ਆਏ ਨੇ।
ਹਾਂ, ਯਾਰ ਮੈਂ ਸੁਣਿਐ ਬੌਤ ਨਾ ਲਕ ਮੈਟਰ ਬੌਤ ਕਰਦੈ ਗੌਰਮੈਂਟ ਐ ਜੋ ਅ ਤੁਐਡੇ ਬੋਰਡ ਇਗਜ਼ਾਮਸ ਹੁੰਦੇ ਨੇ। ਮੈਂ ਬੜੀ ਵਾਰ ਐਸੇ ਮੇਰੇ ਸਾਮਣੇ ਕੁਛ ਸੀਨ ਆਣ ਮਤਲਬ ਦੇਖੇ ਹੋਏ ਨੇ ਮੈਂ ਕੇਸਿਸ ਐਹੋ ਜੇ ਕਿ ਜੋ ਬੱਚੇ ਨਹੀਂ ਪੜ੍ਹਦੇ ਨਾ, ਓਨਾਂ ਨੇ ਬੌਤ ਅੱਛਾ ਪਰਸਂਟੇਜ ਸਕੋਰ ਕੀਤੈ। ਓਹ ਜੋ ਪੜ੍ਹਦੇ ਨੇ, ਓਹ ਵਿਚਾਰੇ ਰੈਹ ਜਾਂਦੇ ਨੇ। ਮੈਂ ਬੜੇ ਐਹੋ ਜੇ ਦੇਖੇ ਹੈਗੇ ਨੇ, ਜੇੜੇ ਬੱਚੇ ਪੂਰਾ-ਪੂਰਾ ਸਾਲ ਨੀ ਪੜ੍ਹੇ। ਉਹਨਾ ਨੇ ਐਂਡ ਇਚ ਇੰਨਾ ਅੱਛੇ ਨੰਬਰ ਸਕੋਰ ਕਾਰਤੇ ਕਿ, ਸਭ ਨੂੰ ਹੈਰਾਨ ਈ ਕਰਤਾ।
ਸਭ ਤੋਂ ਵੱਡਾ ਨਾਸ ਤੇ ਨੇ ਓਹਨੇ, ਨੀਟ ਨੇ ਮਾਰਿਐ ਨਾ।
ਹੂੰ, ਸਹੀ ਗੱਲ ਏ ਓਹ ਤੇ ਬੱਚਿਆਂ ਦੇ ਬੋਤ
ਹਾਂ, ਓਹ ਜੇੜਾ ਦੁਬਾਰਾ ਰੀਨੀਟ ਹੋਇਐ ਓਹ ਵੀ ਲੀਕ ਹੋ ਗਿਐ।
ਹਾਂ, ਪਤਾ ਨੀ ਮੈਨੂੰ ਸਮਝ ਨੀ ਆਂਦੀ, ਐ ਕੀ ਕਰਦੇ ਨੇ ਐ ਨੀਟ ਦੇਖੋ ਜ ਜਿੰਨੀ ਏਰੀ ਪੇਪਰ ਦੇ ਟੈਮ ਜਿੰਨੀ ਹੁੰਦੀ ਏ ਨਾ, ਕਿੰਨੀ ਰਿਚੈਕਿੰਗਸ ਹੁੰਦੀਆਂ ਨੇ ਕਿੰਨਾ ਕਿਡੀ ਚੈਕਿੰਗ ਹੁੰਦੀ ਏ ਬੱਚਿਆਂ ਦੀ ਅ ਵੋਚ ਤਿਕਣ ਨੀ ਲੈ ਕੇ ਜਾਣ ਦਿੰਦੇ, ਕੋਈ ਸਮਾਰਟ ਡਿਵਾਈਸਿਸ ਤੇ ਚਲੋ ਵੈਸੇ ਵੀ ਨੀ ਕਿਸੀ ਇਗਜ਼ੈਮਸ ਚ ਜਾਂਦੇ। ਇਰੇ ਚ ਤੇ ਬਹੋਤ ਜੈਦਾ ਚੈਕਿੰਗਸ ਹੁੰਦੀਆ ਨੇ, ਸਟਿਕਨੈਸ ਹੁੰਦ--ਕੁ ਹਾਂ ਤੇ ਮੈਨੂ ਸਮਜ ਨੀ ਆਂਦਾ ਜੋ ਇਗਜਾਮ ਦੇ ਟਾਈਮ ਇਨੀ ਸਟਰਿਕਨੈਸ ਹੁੰਦੀ ਏ ਤੇ ਇਗਜਾਮ ਪੇਪਰ ਜਿਥੇ ਰਖੇ ਦੇ ਹੁੰਦੇ ਨੇ ਤੇ ਉਥੇ, ਉੱਥੇ ਇੰਨੀ ਸਿਕਿਉਰਿਟੀ ਕਿਉਂ ਨੀ ਹੁੰਦੀ ਏ।
ਪੇਪਰ ਪੈਲੇ ਈ ਔਨਲਾਈਨ ਈ ਹੋ ਜਾਂਦੇ ਨੇ, ਲੀਕ ਹੋ ਜਾਂਦੇ ਨੇ।
ਯਾਰ ਉਹ ਮਤਲਬ ਕ ਕੋਈ ਕਰਦਾ ਹੋਏਗਾ ਤਾਂ ਈ ਹੁੰਦੇ ਨੇ ਨਾ। ਉੱਥੇ ਸਿਕਿਓਰਿਟੀ ਕਿਥੇ ਚੱਲ ਜਾਂਦੀ ਏ? ਬੱਚਿਆਂ ਨੇ ਪੇਪਰ ਦੇਣ ਆਨੈ ਤਾਂ ਇਨੀ ਸਕਿਓਰਿਟੀ ਕਰ ਦਿੰਦੇ ਨੇ। ਤੇ
ਲੀਕ ਵੀ ਓਹੀ ਕਰਦੇ ਨੇ ਜਿਨ੍ਹਾਂ ਨੇ, ਜਿੰਨ੍ਹਾਂ ਜੋ ਹੈੱਡ ਹੈਗੇ ਨੇ ਉੱਥੇ।
ਓਵ-ਓਵਿਅਸ, ਹਾਂ ਸੋ ਸੋਚੋ ਜੋ ਨੀਟ ਦੇ ਪੇ ਪਰ ਲੀਕ ਹੋ ਰੇ ਨੇ ਤੇ ਕੈਹੋ ਜਾ ਸਾਡਾ ਯੂਥ ਆਏਗਾ ਅੱਗੇ। ਕੈਹੋ ਜਾ ਯੂਥ ਡਿ-ਡਿਜ਼ਰਵਿੰਗ ਬੱਚਾ ਤੇ ਨੀ, ਆਂ। ਡਿਜ਼ਰਵਿੰਗ ਬੱਚਾ ਤੇ ਨੀ ਨਾ ਅੱਗੇ ਵਧਿਆ। ਕੱਲ ਨੂੰ ਰਬ ਨਾ ਕਰੇ ਸਾਨੂੰ ਕਦੀ ਕੋਈ ਪ੍ਰੋਬਲਮਸ ਹੋ ਜਾਣ, ਸਾਨੂੰ ਕਦੇ ਹੋਸਪਿਟਲ ਜਾਨਾ ਪੈਜੇ ਤੇ ਅਸੀਂ ਕੀ ਕਰਾਂਗੇ? ਡੋਕਟਰਸ ਕਿੱਦਾਂ ਦੇ ਹੋਣਗੇ, ਕੌਣ ਸੇ ਡੋਕ ਟਰ ਸਾਡੇ ਟ੍ਰੀਟਮੈਂਟ ਕਰ ਰਹੇ ਹੋਨਗੇ, ਜੋ ਐਹੋ ਜੇ ਲੀਕ ਪੇਪਰ ਦੇਕੇ ਪਾਸ ਹੋਏ ਦੇ ਹੋਣਗੇ, ਓ ਡਿਜ਼ਰਵਿੰਗ ਥੋੜ੍ਹੀ ਹੋਏ ਫੇਰ ਓ, ਫਿਰ ਸਾਨੂੰ ਕੀ ਹੀ ਸਾਡਾ ਟ੍ਰੀਟਮੈਂਟ ਕਰਨਗੇ। ਐਹੋ ਐਟਲੀਸਟ ਮੈਂ ਕੇਂਦੀ, ਇਸ ਫੀਲਡ ਦੇ ਵਿੱਚ, ਐਹੋ ਜੇ ਪੇਪਰਾਂ ਦੇ ਵਿੱਚ, ਹਾਂ ਦੇਖ ਲੋ ਸੀਟਾਂ ਵੀ ਖਰੀਦਦੇ ਲੋਕ, ਰੈਂਕ ਵੀ ਖਰੀਦ ਲੈਂਦੇ ਨੇ।
ਉਹ ਤੇ ਹਰ ਉਹਦੇ ਚ ਏ 'ਜੇਹੜੇ ਵੱਡੇ- ਵੱਡੇ ਇੰਸਟੀਊਟ ਏ, ਉਹ ਆਪਣੀ ਸੀਟਾਂ ਵੇਚਦੇ ਤੇ ਹੈਗੇ ਨੇ।
ਹਾਂ, ਤਾਂਈਉ ਤੇ ਕੀ ਉ ਸਿਟਾਂ ਵੇ, ਉ ਥੋੜੇ ਜੇ ਪੈਸੇ ਲਗਾ ਕੇ ਅਗਲੇ ਸਾਲ ਦੀ ਐਡਮਿਸ਼ ਨਾ ਵਧਾ ਦਿੰਦੇ ਨੇ ਆਪਣੀਆਂ।
ਹਾਂ
ਉਹਨਾ ਦਾ ਬਿਜਨਸ ਏ ੲੈ, ਐਜੂਕੇਸ਼ਨ ਅਜ-ਕਲ ਇਕ ਬਿਜਨਸ ਬਨ ਗਿਆ ਹੋਇਆ ਏ। ਉਹ ੲੈਹੋ ਜੇ ਕੰਮ ਕਰਦੇ ਨੇ, ਤੇ ਪੇਰੈਂਟਸ ਟਰਸਟ ਕਰਦੇ ਨੇ ਕਿ ਹਾਂਜੀ ਇਸ ਇੰਸਟੀਚਿਊਟ ਤੋਂ ਬੱਚਿਆਂ ਦੀ ਸੀਟਾਂ ਨਿਕਲਦੀਆਂ, ਆਪਣੇ ਬੱਚੇ ਇਸ ਇੰਸਚਿਊਟ ਚ ਭੇਜੋ।
ਹੋਰ ਜੋ ਡਿਜ਼ਰਵਿੰਗ ਹੁੰਦਾ, ਓ ਪਿੱਛੇ ਰੈ ਜਾਂਦਾ।
ਬਿਲਕੁਲ-ਬਿਲਕੁਲ ਓਨਾਂ ਨੂੰ ਐਡਮਿਸ਼ਨਸ ਹੀ ਨਹੀਂ ਮਿਲਦੀਆਂ, ਕਿਉਂਕਿ ਇਹਨਾਂ ਦੀ ਫੀਸਾਂ ਵੀ ਬੋਤ ਜ਼ਾਦਾ ਹੁੰਂਦੀਆਂ ਨੇ।
ਤਾਂਈ ਤੇ, ਐਡਮਿਸ਼ਨ ਸਾਰਿਆਂ ਦੀ ਲੇਟ ਹੋ ਗਈ ਏ ਬਿਲਕੁਲ। ਔਰ ਹਰ ਫੀਲਡ ਦਾ ਖਰਾਬ ਹੋ ਗਿਆ ਐ। ਨੋਨ ਮੈਡੀਕਲ, ਮੈਡੀਕਲ, ਆਰਟਸ ਸਾਰੇਆਂ ਦਾ।
ਅਜ -ਕੱਲ ਕਰਪਸ਼ਨ ਬੋਤ ਹੋ ਗਈ ਦੀ ਨਾ, ਕਰਪਸ਼ਨ ਬੋਤ ਹੋ ਗਈ ਦੀ ਏ। ਰਿਸ਼ਵਤ ਬੋਤ ਦਿੱਤੀ ਜਾ ਰਈ ਏ। ਕੀ ਕਰ ਸਕਦੇ ਆ, ਹਰ ਕਿਸੇ ਨੂੰ ਹੁੰਦਾ ਕਿ, ਕੀ ਕ ਹੁਣ ਕਰ ਈ ਰਏ ਲੋਕੀ ਪ੍ਰੋਟੈਸਟ ਕਰ ਈ ਰਏ, ਪਤਾ ਨੀ ਕੀ ਏਦਾ ਆਊਟਕਮ ਨਿਕਲੇਗਾ ਦੇਖਾਂਗੇ।
ਓਦਾ ਵੀ ਕੋਈ ਫਾਇਦਾ ਨਈ ਏ, ਪ੍ਰੋਟੈਸਟ ਕਰਕੇ ਤਾਂ ਰੀਨੇਟ ਕੀਤਾ ਸੀ, ਓ।
ਹਾਂ ਤੇ ਓ ਵੀ ਲੀਕ ਹੋ ਗੇਆ ਦੇਖੋ, ਵਿਚਾਰੇ ਬੱਚੇਆਂ ਦੇ ਕਰੀਅਰ ਪੰਜ ਮਿੰਟ ਲੇਟ ਹੋ ਜਾ ਅੰਦਰ ਨਈ ਐਂਟਰ ਕਰਨ ਦਿੰਦੇ, ਚਲੋ ਠੀਕ ਏ ਫੇਰ ਕਰਦੇ ਆਂ ਥੋੜ੍ਹੀ ਦੇਰ
ਹਾਂਜੀ ਕੋਈ ਨਈ, ਕੋਈ ਨਈ ਓਕੇ।